ਹਾਂਜੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਉਹ ਭਾਈ ਸਾਹਿਬ ਕਿੱਥੇ ਗਏਂ ਨੇ?
ਭਾਈ ਸਾਹਿਬ ਗੁਰੂਦੁਆਰੇ ਗਏਂ ਹੋਏ ਨੇ।
ਆਏਂ ਨੀ ਹਾਲੇ?
ਨਹੀਂ ਹਜੇ ਨਈ ਆਏਂ।
ਅੱਛਾ ਉਹਨਾਂ ਨਾਲ ਮੈਂ ਗੱਲ ਕਰਨੀਂ ਸੀ ਚਲੋਂ। ਹੋਰ ਤੁਸੀਂ ਸੁਣਾਓ ਕਿੱਦਾਂ ਚੱਲ ਰਿਹਾਂ?
ਵਧੀਆ ਜੀ, ਵਧੀਆ ਤੁਸੀਂ ਸੁਣਾਓ, ਤੁਸੀਂ ਦੱਸੋ ਠੀਕ ਹੋ?
ਠੀਕ ਆ ਵਧੀਆ, ਵਧੀਆ। ਚਲੋ ਮੈਂ ਨਾ ਗੱਲ ਕਰਨੀ ਸੀ, ਮੈਂ ਨਾ ਕੰਮ ਸ਼ੁਰੂ ਕੀਤਾ ਐ, ਸੂਟਾਂ ਦਾ ਰੇਡ ਰੇਡੀਮੇਡ ਕੱਪੜਿਆਂ ਦਾ, ਅ ਤੇ ਲੇਡੀਜ਼ ਸਮਾਨ ਸਾਰੇ ਬਾਈ ਸੂਟ, ਕੱਪੜੇ, ਰੇਡੀਮੇਡ ਕੱਪੜੇ, ਜੀਨਸ ਟੋਪਰ ਤੇ ਸੈਂਡਲ ਵਗੈਰਾ, ਹੋਰ ਤੁਸੀਂ ਜੇ ਲੈਣੇ ਹੋਣ ਤੇ ਦੱਸ ਦੇਣਾ। ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਸੀ।
ਅੱਛਾ, ਅੱਛਾ ਠੀਕ ਹੈ ਜੀ ਕੋਈ ਨੀ, ਤੇ ਕਿਸ ਰੇਂਜ ਤੋਂ ਹੇਨ ਜੀਨਸਾਂ ਵਗੈਰਾ ਅਤੇ ਟੋਪ ਵਗੈਰਾ।
ਜੀਨਸਾਂ, ਆਪਣੇ ਕੋਲ ਨਾ ਵਧੀਆ ਮਾਲ ਹੈਗਾ, ਪੰਜ ਸੌ ਤੋਂ ਚਾਲੂ ਐ, ਜੋ ਸਭ ਤੋਂ ਮਿਨੀਮਮ ਐ। ਪੰਜ ਸੌ ਤੋਂ ਚਾਲੂ ਅੱਗੇ, ਢਾਈ-ਤਿੰਨ ਹਜ਼ਾਰ ਤੱਕ ਜੀਨਸ ਹੈਗੀ ਆਪਣੇ ਕੋਲ।
ਅੱਛਾ।
ਲੇਡੀਜ਼ ਜੀਨਸ ਨਾ, ਢਾਈ-ਤਿੰਨ ਹਜ਼ਾਰ ਤੇ ਹੋਰ ਟੋਪ ਵੀ ਤਿੰਨ, ਸਾਢੇ-ਤਿੰਨ ਸੌ ਤੋਂ ਸ਼ੁਰੂ ਨੇ। ਔਰ ਦੋ ਕ ਹਜ਼ਾਰ ਤੱਕ, ਟੋਪ ਹੈਗੇ ਨੇ ਵਧੀਆ।
ਅੱਛਾ। ਤੇ ਸੂਟ?
ਸੂਟ ਵੀ, ਪੰਜ ਸੌ ਤੋਂ ਸ਼ੁਰੂ ਨੇ, ਤਿੰਨ ਹਜ਼ਾਰ ਤੱਕ।
ਅੱਛਾ, ਅੱਛਾ। ਠੀਕ ਐ, ਠੀਕ ਐ। ਤੇ ਹੋਰ, ਹੋਰ ਕੀ-ਕੀ ਐ?
ਹੋਰ ਸੈਂਡਲਸ ਵਗੈਰਾ ਨੇ, ਜੁੱਤੀਆਂ ਨੇ, ਪੰਜਾਬੀ ਜੁੱਤੀਆਂ। ਚੱਪਲ ਹਾਂ, ਸਭ ਕੁਛ ਤੇ ਮੈਂ, ਮੈਂ ਕਪ ਦਾ ਵੀ ਸਾਰਾ ਸਮਾਨ ਲਗਭਗ ਮੋਸਟਲੀ
ਅੱਛਾ ਚੰਗਾ ਵੱਡਾ ਸਟੋਰ ਖੋਲਿਆ ਤੁਸੀਂ ਮਤਲਬ।
ਹਾਂਜੀ, ਹਾਂਜੀ।
ਅੱਛਾ। ਤੇ ਕਿਦ ਕਿੱਥੇ ਵੀ ਮਤਲਬ ਸਟੋਰ, ਬਾਜਾਰ ਮਤਲਬ, ਬਾਜ਼ਾਰ ਵਿਚ ਹੀ ਐ? ਮਤਲਬ ਲੋਕ ਮਤਲਬ ਮੇਨ ਯਾਂ ਕਿਸੀ
ਘਰ ਦੇ ਕੋਲ ਮਤਲਬ ਤੁਸੀਂ।
ਆਪਣੇ, ਘਰ ਦੇ ਵਿੱਚ ਥੱਲੇ ਹੈਸੀ ਨਾ ਦੁਕਾਨ ਆਪਣੀ।
ਅੱਛਾ, ਅੱਛਾ, ਅੱਛਾ।
ਖਾਲੀ ਪਈ ਸੀ ਕਾਫ਼ੀ ਟੈਮ ਤੋਂ, ਤੇ ਮੈਂ ਕਿਹਾ ਵੀ ਜਗ੍ਹਾ ਵਾਵਾ ਏ ਖੁੱਲੀ ਤੇ ਏਦੇ ਤੇ ਸਮਾਨ ਪਾ ਲੈਂਨੇ ਆ ਆਪਾਂ, ਤੇ ਉਹ ਫਿਰ ਖਰਚਾ ਤੇ ਹੋਇਆ ਚਲੋ ਬਾਕੀ, ਕਾਰੋਬਾਰਾਂ ਵਿੱਚ ਪੈਸਾ ਤਾਂ ਲੱਗਦਾ ਈ ਐ।
ਹਾਂਜੀ, ਹਾਂਜੀ।
ਹਾਂ, ਤੇ ਉਹੀ ਮੈਂ ਕਿਹਾ, ਤੁਸੀਂ ਆਪਣੇ ਲਿੰਕ ਵਿੱਚ ਵੀ ਤੁਸੀਂ ਸਾਰਿਆਂ ਨੂੰ, ਤੁਹਾਡੇ ਮੇਰੇ ਖਿਆਲ ਦੋ ਭੂਆ ਜੀ ਨੇ ਹਨਾ?
ਹਾਂਜੀ, ਹਾਂਜੀ।
ਹਾਂ, ਭੂਆ ਜੀ ਵਗੈਰਾ ਨੂੰ ਵੀ ਦੱਸ ਦੇਣਾ, ਉਨਾਂ ਦੀਆਂ ਬੱਚੀਆਂ ਨੂੰ ਵੀ ਦੱਸ ਦੇਣਾ।
ਹਾਂਜੀ।
ਲੇਡੀਜ਼ ਵੀ ਐ, ਔਰ ਜੇੈਂਟਸ ਵੀ ਐ। ਜੇਂਟਸ ਵੀ ਐ, ਮਤਲਬ ਟੋਟਲੀ ਤੁਹਾਨੂੰ, ਕਿਤੇ ਨੀ ਜਾਣਾ ਪਏਗਾ ਬੱਚਿਆਂ ਦਾ ਵੀ ਹੈ।
ਅੱਛਾ।
ਹਾਂ ਪੂਰਾ, ਪੂਰਾ ਕਲੈਕਸ਼ਨ ਰੱਖਆ ਦੈ ਆਪਾਂ।
ਠੀਕ ਐ, ਠੀਕ ਐ।
ਤੇ ਹਾਂ, ਏਹ ਥੋੜਾ ਚੱਲ ਜਾਏਗਾ ਨਾ ਕੰਮ ਸਾਲ-ਡੇਢ ਸਾਲ ਤੱਕ ਦੇਖਾਂਗੇ ਆਪਾਂ ਬੱਚੇਆਂ ਦੀਆਂ ਡਰੈਸਾਂ ਵੀ ਰੱਖਾਂਗੇ ਸੂਕੂਲ ਦੀਆਂ, ਬੋਅ ਮਤਲਬ ਫੁੱਲ ਕਾਰ ਦੇਣਾ ਆਪਣਾ ਆਪ। ਪੂਰਾ ਸ਼ੋਰੂਮ ਬਣਾ ਦੇਣਾ ਵਦੀਆ।
ਅੱਛਾ, ਹਾਂਜੀ ਸਈ ਏ ਵੈਸੇ ਗਾੱਲ ਮਤਲਬ ਵਦੀਐ।
ਹਾਂ-ਹਾਂ।
ਐ ਚੀਜ਼ ਚਲਦੀ ਵੀ ਬੜੀ ਏ।
ਹਾਂ ਔਰ ਤੁਸੀ ਸੁਣਾਓ ਕਿੱਦਾਂ ਚੱਲ ਰੇਐ?
ਬਸ ਜੀ ਵਦੀਆ ਸੀ, ਘਾਰ ਈ ਸੀ ਅੱਜ ਤੇ, ਹਾਂਜੀ-ਹਾਂਜੀ।
ਅਜ ਗੁਰਦੁਆਰੇ ਨੀ ਗਏ?
ਨਈ ਅਜ ਥੋਡੀ ਤਬੀਅਤ ਜੀ ਠੀਕ ਨੀ ਲਗ ਰੀ ਸੀ ਤੇ ਏਸ ਕਰਕੇ ਗਏ ਨੀ। ਹਾਂਜੀ, ਹਾਂਜੀ-ਹਾਂਜੀ ਬਸ ਤਾਂ ਈ।
ਠੀਕ-ਠੀਕ ਏ, ਤੇ ਵੈਸੇ ਤੁਆਡੇ ਓਦਰ ਤੁਆਡੀ ਕਾਲੋਨੀ ਵਿੱਚ ਵੀ ਹੈ ਕੋਈ ਦੁਕਾਨ?
ਹਾਂਜੀ ਬੋਤ ਐਨ ਐਧਰ ਵੀ, ਮਤਲਵ ਸਬ ਨੇ ਐਵੇਂ ਈ ਘਾਰ ਦੇ ਵਿੱਚ ਚੀ ਖੋਲੀਅਨ ਜਾਦਾਤਰ।
ਕਿਸ ਰੇਂਜ, ਨਈ ਓ ਤੇ ਵੈਸੇ ਈ ਤੇ ਛੋਟਾ-ਮੋਟਾ ਕੱਮ ਹੋਣੈ ਅਪਣਾ ਤੇ ਬੋਤ ਵੱਡਾ ਕੱਮ ਖੋਲੇਆ ਆਪਾਂ।
ਅੱਛਾ-ਅੱਛਾ।
ਤੁਸੀ ਏਕ ਵਾਰੀ ਆਓ ਤੇ ਤੁਸੀ ਖਾਲੀ ਹੱਥ ਤੇ ਜਾਓਗੇ ਈ ਨੀ, ਐਨਾ ਮਾਲ ਏ ਆਪਣੇ ਕੋਲ।
ਹਾਂਜੀ-ਹਾਂਜੀ ਕੋਈ ਨੀ ਆਵਾਂਗੇ।
ਤੇ ਆਪਣਾ, ਕੀ ਕੈਂਦੇ ਨੇ ਤੁਸੀ ਸੁਣਾਓ, ਕਿੱਦਾਂ? ਓ-ਓ ਜੇੜੀਆਂ ਦੁਕਾਨਾਂ ਤੂਸੀ ਕੈ ਰਏ ਓ
ਹਾਂਜੀ।
ਓ ਓਨਾਂ ਦਾ ਮਾਲ ਕਿਸ ਤਰਾਂ ਦਾ ਹੋਂਦੈ, ਕਿੱਥੋਂ ਮੰਗਾਂਦੇ ਨੇ ਓ, ਕਿਸ ਰੇਂਜ ਦੈ?
ਲੋਕਲ ਈ ਲੈਂਦੇ ਹੋਣੇਣ, ਕਿਉਂਕਿ ਐਨਾਂ ਦੀ ਰੇਂਜ ਨਾ ਬੜੀ ਮਤਲਬ ਜਾਦਾ ਈ ਹਾਈ ਹੋਂਦੀ ਏ, ਔਰ ਕੱਪੜੇ ਵੀ ਕੋਈ ਏਡੇ ਉ ਨੀ ਹੋਂਦੇ, ਮਤਲਬ ਏਨਾਂ ਨੇ ਘਾੱਟ ਈ ਕੀਤਾ ਹੋਂਦੈ ਮਤਲਬ, ਥੋੜਾ ਬੋਤ ਈ ਸਮਾਨ ਰੱਖੇਆ ਹੋਂਦੈ, ਕਿ ਵੇਕੱ ਗੇਆ ਤੇ ਹੋਰ ਮੰਗਾ ਲਾਂਗੇ। ਤੇ ਓਈ ਬੜਾ
ਅੱਛਾ, ਹੂੰ। ਹਾਂ ਓਈ ਮ ਅ ਮ ਮਾਲ
ਐਦੇ ਨਾ
ਮਾਰਜਨ ਜਯਾਦਾ ਰੱਖ ਕੇ, ਹਾਂ ਮਾਰਜਨ ਜਯਾਦਾ ਰਾੱਖ ਕੇ ਤੇ ਸੇਲ ਨਈ ਹੋਂਦੀ। ਮਾਰਜਨ ਲਿਮਿਟਿਡ ਹੋਣਾ ਚਾਈਦੈ ਬਿਲਕੁਲ। ਫੇਰ ਵੇਖੋ ਤੁਸੀ ਸੇਲ ਕਿਸ ਤਂਰਾ ਵੱਧਦੀ ਏ, ਮਾਲ-ਮਾਲ ਦੀ ਕੁਆਲਿਟੀ ਵੀ ਹੋਣੀ ਚਾਈਦੀ ਏ ਫੇਰ, ਓਦੇ ਤੇ ਵੀ ਡਿਪੈਂਡ ਕਰਦੈ। ਤੇ, ਅ ਤੀਜੀ ਗੱਲ ਏ ਵਈ ਤੂਆਡੇ ਕਸਟਮਰ ਕਿਸੱ ਅ ਕਿਸ ਤਰਾਂ ਦੇ ਨੇ ਮਤਲਬ ਅ ਅ ਅ ਅ ਜਾਦਾ ਹਾਈਫਾਈ ਨੇ ਯਾ ਮਿਡਲ ਕਲਾਸ ਵਿੱਚ ਨੇ ਯਾ ਯਾ ਬਿਲਕੁਲ ਲੋਅਰ ਕਲਾਸ ਦੇ ਨੇ ਓਦੇ ਤੇ ਵੀ ਡਿਪੈਂਡ
ਹਾਂਜੀ-ਹਾਂਜੀ।
ਤੇ ਓਦੇ ਕੋਲੋਂ ਤੂਸੀ ਕਦੀ ਲੇਆ ਸਮਾਨ?
ਹਾਂ, ਉਨਾਂ ਕੋਲ ਇਕ ਅੱਧੀ ਵਾਰ ਲੇਆ ਏ, ਠੀਕ-ਠਾਕ ਜਾ ਈ ਸੀ ਮਤਲਬ।
ਅੱਛਾ।
ਹਾਂਜੀ, ਮਤਲਬ ਇੰਨਾ ਪਸੰਦ ਨੀ ਆਏਆ।
ਹੂੰ, ਓਨਾਂ ਦਾ ਮਾਲ ਮੈਨੂੰ ਦਿਖਾਣਾ ਕਦੀ ਕੋਈ ਨਾ ਕੋਈ ਜੋ ਵੀ ਤੂਸੀ ਸੂਟ ਵਗੈਰਾ ਲੇਆ ਨਾ ਮੈਨੂੰ ਦਿਖਾਣਾ, ਮੈਂ ਦੇਖਾਂਗਾ ਕਿੱਥੋਂ ਦਾ ਮਾਲ ਹੈ, ਤੇ ਰੇਂਜ ਤੇ ਰੇਂਜ ਵੀ ਦੱਸਣਾ ਮੈਨੂੰ ਕਿਸ ਰੇਂਜ ਦਾ ਏ ਉ। ਕਿੰਨੇ ਕਿੰਨੀ ਪ੍ਰਾਈਜ਼ ਦਾ ਹੈਨਾ, ਥੋੜਾ ਆਈਡੀਆ ਲੱਗ ਜਾਂਦਾ ਕਿਉਂ ਵੀ ਸਾਡਾ ਕੰਮ ਹੈ ਨਵਾਂ-ਨਵਾਂ ਤੇ ਅਸੀਂ ਕਿਤੇ ਨੁਕਸਾਨ ਵਿੱਚ ਨਾ ਰਹਿ ਜਾਈਏ, ਬਾਈ ਹੋਰ ਦ ਦੁਕਾਨਦਾਰ ਮਹਿੰਗਾ ਵੇਚ ਰਹੇ ਹੋਣ, ਅਸੀਂ ਜ਼ਿਆਦਾ ਸਸਤਾ ਵੇਚੀ ਜਾਈਏ। ਤੇ ਉਹਦੇ ਨਾਲ ਵੀ ਕਹਾਣੀ ਨੀ ਨਾ ਬਣਨੀ।
ਹੂੰ-ਹੂੰ, ਸਹੀ ਗੱਲ ਏ।
ਹਾਂ। ਤੇ ਕਦੋਂ ਆਉਣਗੇ ਭਾਈ ਸਾਹਬ?
ਭਾਈ ਸਾਹਬ ਨੂੰ ਲੱਗ ਜਾਣਗੇ, ਇੱਕ-ਡੇਢ ਘੰਟਾ ਲੱਗ ਜਏਗਾ ਹਜੇ।
ਅੱਛਾ।
ਹਾਂਜੀ-ਹਾਂਜੀ, ਹੁਣੇ ਹੀ ਗਏ ਨੇ ਨਾ। ਥੋੜ੍ਹੀ ਦੇਰ ਈ ਹੋਈ ਏ।
ਠੀਕ-ਠੀਕ ਏ।
ਹਾਂਜੀ।
ਤੇ ਆਪਣੇ ਕੋਲ ਅ ਤੁਸੀਂ ਰੈਡੀਮੇਡ ਹੀ ਪਾਉਂਦੇ ਹੋ ਕੱਪੜੇ ਜਾਂ ਸੂਟ ਵਗੈਰਾ, ਪੰਜਾਬੀ ਸੂਟ।
ਜ਼ਿਆਦਾਤਰ ਤੇ ਰੇਡੀਮੇਟ ਹੀ ਪਾਨੇ ਆ ਅਸੀਂ ਤੇ, ਸੂਟ ਵਗੈਰਾ ਵੀ ਪਾ ਲਈ ਦਾ। ਥੋੜੇ ਇੱਕ-ਅੱਧੀ ਵਾਰੀ ਮਤਲਬ ਕਦੀ-ਕਧਾਰ। ਹਾਂਜੀ।
ਕੀ ਪਾਉਂਦੇ ਨੇ ਉਹ, ਜੀਨਸ ਪਾਂਦੇ ਨੇ ਨੋਰਮਲ ਪੈਂਟ-ਸ਼ਰਟ।
ਹਾਂਜੀ-ਹਾਂਜੀ-ਹਾਂਜੀ, ਕੀ ਬੋਲ ਰਹੇ ਹੋ?
ਮੈਂ ਕਹਿ ਰਿਹਾ ਤੁਹਾਡੇ ਵੀਰ ਜੀ ਜਿਹੜੇ ਨੇ, ਉਹ ਵੀ ਹੂੰ, ਉਹ ਵੀ ਜੀਨਸ ਵਗੈਰਾ ਪਉਂਦੇ ਨੇ ਜਾਂ ਨੋਰਮਲ ਪੈਂਟ ਸ਼ਰਟ, ਫੋਰਮਲ ਪੈਂਟ ਸ਼ਰਟ।
ਅ ਟੀ-ਸ਼ਰਟ, ਲੋਵਰ ਵਗੈਰਾ ਤੇ ਫੋਰਮਲ ਤੇ ਵੈਸੇ ਹੀ ਕੋਈ ਓਕੇਸ਼ਨ ਹੋਏ ਤਾਂ ਹੀ। ਪਾਂਦੇ ਵੈਸੇ।
ਠੀਕ ਹੈ-ਠੀਕ ਹੈ, ਤੇ ਕੋਈ ਨੀ। ਆਉਣਗੇ ਨਾ ਤੇ ਮੈਂ ਉਹਨਾਂ ਨੂੰ ਇਹਹੀ ਗੱਲ ਕਰਨੀ ਸੀ, ਮੈਂ ਕਿਹਾ, ਚਲੋ ਇੱਕ ਵਾਰੀ ਦੁਕਾਨ ਤੇ ਬੁਲਾਨਾ। ਤੇ ਹੋਰ ਵੀ ਆਪਣੇ ਸਰ ਸਰਕਲ ਤੇ ਜਿਤਨੇ ਵੀ ਹੈ ਨੇ ਉਹਦੇ ਫਰੈਂਡ ਵਗੈਰਾ।
ਅੱਛਾ-ਅੱਛਾ।
ਸਹੀ ਗੱਲ, ਸ਼ੁਰੂ- ਸ਼ੁਰੂ ਤੋਂ ਸ਼ੁਰੂ- ਸ਼ੁਰੂ ਤੋਂ ਥੋੜਾ ਆਪਣੇ ਜਾਣਕਾਰੀ ਵਿੱਚ ਹੀ ਸੇਲ ਵਧਾਉਣੀ ਪਏਗੀ ਫੇਰ ਅੱਗੇ ਹੋਰ ਲਿੰਕ ਬਣ ਜਾਂਦੇ ਨੇ ਵਧੀਆ।
ਹਾਂਜੀ- ਹਾਂਜੀ, ਤੇ ਤੁਸੀਂ ਕੋਈ ਮਤਲਬ ਉਹ ਬਣਾਈ ਹੈ ਵੈਬਸਾਈਟ ਵਗੈਰਾ ਜਾਂ ਫਿਰ ਕੋਈ?
ਨਹੀਂ ਉਹ, ਵੈਬਸਾਈਟ ਵਾਸਤੇ ਨਾ ਮੈਂ, ਗੱਲ ਚੱਲ ਰਹੀ ਆ ਆਪਣੇ ਫਰੈਂਡ ਨਾਲ। ਤੇ ਵੈਬਸਾਈਟ ਵੀ ਬਣਾਵਾਂਗੇ ਤੇ ਇਹ ਜਿਹੜੇ ਕੀ ਕਹਿੰਦੇ ਨੇ ਐ ਅਮੇਜ਼ਨ ਔਰ ਐ ਇਫਲਿੱਪਕਾਰਟਸ ਵਗੈਰਾ ਨੇ ਇਹਦੇ 'ਤੇ ਵੀ ਅਸੀਂ ਰਜਿਸਟਰਡ ਕਰਾਂਗੇ ਆਪਣੀ ਤੇ ਇਹਦੇ ਤੇ ਵੀ ਮਾਲ ਆਪਾਂ, ਅਹ ਪਾਵਾਂਗੇ ਫ ਵਗੈਰਾ ਡਿਟੇਲ ਪਾਵਾਂਗੇ। ਕਾਫੀ ਨਾ
ਅੱਛਾ- ਅੱਛਾ- ਅੱਛਾ।
ਹਾਂ, ਤੇ ਇੱਕ ਅਹ ਕੀ ਕਹਿੰਦੇ ਨੇ ਇੱਕ ਪਲੇਟਫਾਰਮ ਹੈ ਉਹਨੂੰ ਕੀ ਕਹਿੰਦੇ ਨੇ ਮੀਸ਼ੋ। ਮੀਸ਼ੋ ਤੇ ਪਾ ਕੇ ਕੋਈ ਫਾਇਦਾ ਹੈ। ਮੈਂ ਤਾਂ ਸੁਣਿਆ ਬਹੁਤ ਮਤਲਬ ਠੀਕ- ਠਾਕ ਹੀ ਹੁੰਦਾ ਮੀਸ਼ੋ ਦਾ ਕੰਮ।
ਹਾਂ ਮਤਲਬ ਠੀਕ ਹੈ ਪਰ ਉਹਦੀ ਨਾ ਮਤਲਬ ਕਸਟਮਰ ਵਗੈਰਾ ਬੜੇ ਜ਼ਿਆਦਾ ਹੁੰਦੇ ਐ। ਮੀਸ਼ੋ ਨੂੰ ਬਹੁਤ ਜ਼ਿਆਦਾ ਉਹ ਕਰਦੇ ਰਹਿੰਦੇ ਨੇ ਨਾ, ਵੇਖਦੇ ਰਹਿੰਦੇ ਨੇ ਮੀਸ਼ੋ ਸਕਰੋਲ ਕਰਦੇ ਰਹਿੰਦੇ ਨੇ। ਬਹੁਤ ਜ਼ਿਆਦਾ ਬੰਦੇ, ਤੇ ਫਾਇਦਾ ਤਾਂ ਹੈ ਹੀਏ।
ਠੀਕ ਹੈ। ਮੀਸ਼ੋ ਪੇ ਅਪਡੇਟ ਰਹੀ ਹੈ ਮਤਲਬ ਅਸੀਂ।
ਹਾਂਜੀ। ਓਦੇ ਮਤਲਬ ਬੜੇ ਹੀ ਮਤਲਬ ਫੇਅਰ ਪ੍ਰਾਈਸੇਸ ਤੇ ਮਿਲ ਜਾਂਦੀਆਂ ਨਾ ਚੀਜ਼ਾਂ, ਤਾਂ ਹੀ ਫਿਰ ਬੰਦੇ ਉੱਧਰ ਹੀ ਜ਼ਿਆਦਾ ਵੇਖ ਦੇ ਨੇ।
ਹੂ, ਤੇ ਇੱਕ-ਇੱਕ ਦੋ ਹੋਰ ਵੀ ਹੈ ਸਦਾ ਇਹੋ ਜੇ ਪਲੇਟਫਾਰਮ ਨੂੰ ਮੈਨੂੰ ਨਾਂ ਨਹੀਂ ਧਿਆਨ ਆ ਰਿਹਾ। ਇੱਕ ਤੇ ਮੀਸ਼ੋਰ ਸਿਟੀਮੋਲ ਵਗੈਰਾ ਉ ਤੇ ਵੀ ਹੁੰਦਾ?
ਹਾਂਜੀ, ਉਹ ਤੇ ਹਾਂ, ਉਹ ਵੈਸੇ ਹਰ ਇੱਕ ਉਹਦਾ ਨਾ ਅਲੱਗ-ਅਲੱਗ ਹੁੰਦਾ, ਹਰ ਮਤਲਬ, ਲੋ ਕੇਸ਼ਨ ਦਾ ਮਤਲਬ, ਹਰ ਸਟੇਟ ਵਗੈਰਹ ਦਾ ਸਿਟੀ ਹੁੰਦੇ ਨੇ ਬੜੇ ਬਥੇਰੇ ਹੁੰਦੇ ਨੇ। ਸਾਡੇ ਇੱਧਰ ਵੀ ਹੈ ਇੱਕ- ਅੱਦਾ।
ਅੱਛਾ-ਅੱਛਾ।
ਹਾਂਜੀ। ਉਹ ਤੇ ਲੋਕਲ ਮਤਲਬ, ਆਪਣੇ ਏਰੀਆ ਦੇ ਹੀ ਹੁੰਦੇ ਨੇ ਮਤਲਬ।
ਹੂ, ਕੋਈ ਨੀ ਹੁਣ ਜਦੋ ਤੁਹਾਡਾ ਚੱਕਰ ਲੱਗੇ ਨਾ ਤੇ ਬਸ, ਆਪਣੇ ਘਰ ਹੀ ਹੈ ਥੱਲੇ, ਉੱਪਰ ਰੈਸ਼ ਕਰ ਲਈ ਹੈ ਵਧੀਆ। ਬਣਾ ਲਿਆ ਉੱਪਰ। ਹਾਂ, ਥੱਲੇ ਸਾਰੀ ਦੁਕਾਨ ਕਰ ਲਈ ਹੈ ਮਤਲਬ ਇੱਕ ਤਰ੍ਹਾਂ ਦਾ ਪੂਰਾ ਤੁਸੀਂ ਇਓ ਸਮਝ ਲਿਓ ਮਤਲਬ ਵੀ ਇੱਕ ਮੋਲ ਹੀ ਬਣ ਗਿਆ ਛੋਟਾ ਜਿਹਾ। ਮਿੰਨੀ ਮੋਲ ਬਣਾਹਾਂ, ਬਹੁਤ ਵਧੀਆ।
ਸਹੀ ਹੈ, ਸਹੀ ਹੈ, ਹੋਰ ਕੀ ਵਧੀਆ।
ਬੱਸ ਸਮਾਇਕੇ ਤੋਰ ਤੇ ਬਣਾ ਲਇਏ।
ਹਾਂਜੀ।
ਦੇਖਦੇ ਹੋਣਾ। ਕਸਟਮਰ ਨੂੰ। ਕਿੰਨਾ ਪਿਆਰ ਦਿੰਦੇ ਪਏ ਸਾਨੂੰ।
ਹਾਂਜੀ -ਹਾਂਜੀ।
ਤੇ, ਚਲੋ ਠੀਕ ਹੈ ਜਦੋ ਆਉਣਗੇ ਨਾ ਮੈਨੂੰ ਦੱਸਣਾ ਫੇਰ। ਗੱਲ ਕਰਾ ਦੇਣਾ ਠੀਕ ਹੈ, ਔਕੇ ਜੀ ਸਤਿ ਸ੍ਰੀ ਅਕਾਲ ਜੀ।